ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੋਰ, ਕੀ ਹਾਲ ਚਾਲ ਜੀ?
ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ, ਮੈਂ ਵਧੀਆ, ਤੁਸੀਂ ਸੁਣਾਓ, ਬੜੇ ਦਿਨਾਂ ਬਾਅਦ ਯਾਦ ਕੀਤਾ? ਤਾਂ।
ਬਾਸ ਮੈਂ ਤੁਹਾਨੂੰ ਯਾਦ ਕਰ ਹੀ ਰਹੀ ਸੀ ਭੈਣ ਜੀ ਬਸ ਟਾਈਮ ਹੀ ਨੀ ਮਿਲਦਾ ਸੀ ਥੋੜਾ ਤਾਨੂੰ। ਦੱਸੇਆ ਸੀ ਚੇ ਕਾਰ ਨੇ, ਤੇ ਉਹ ਥੋੜੀ ਤਬੀਅਤ ਨਹੀਂ ਠੀਕ ਸੀਗੀ ਬੇਟੇ ਦੀ।
ਅੱਛਾ-ਅੱਛਾ ਬੇਟੇ ਨੂੰ ਕੀ ਹੋਏਆ ਤੁਆਡੇ?
ਬਸ ਪਤਾ ਨੀ ਗਰਮੀ ਕਰਕੇ ਡੋਕਟਰ ਕੇਂਦਾ ਸੀ ਗਰਮੀ ਏ ਨਾ, ਤੁਹਾਨੂੰ ਪਤਾ ਪਾਣੀ ਪੂਣੀ ਕਾਟ ਪੀਂਦੇ ਨੇ ਬ ਚੇ ਕੇਹਨੀ ਹੁੰਨੀ ਆ ਪਾਣੀ ਪੂਣੀ ਪਿਆ ਕਰੋ ਕੋਲ ਡਰਿੰਕਸ ਵਗੈਰਾ ਜ਼ੇਆਦਾ ਪੀਂਦੇ ਨੇ, ਤੇ ਤੁਆਨੂੰ ਪਤਾ ਏ ਕੋਲਡ ਡਰਿੰਕਸ ਕੋਈ ਫਾਏਦਾ ਥੋੜ੍ਹੀ ਨਾ ਕਰਦੀ ਏ।
ਨਈ ਭੈਣ ਜੀ ਤੁਸੀਂ ਧਿਆਨ ਰੱਖੇਆ ਕਰੋ ਬੱਚੇਆਂ ਨੂੰ ਨਾ ਚਾਹੇ ਥੋੜਾ ਖਾਪ ਦੇਆ ਕਰੋ ਪਰ ਬਾਹਰ ਦਾ ਬਿਲਕੁਲ ਨੀ ਦੇਣਾ ਹੈ ਪ ਤਾ ਕਿੰਨਾ ਗਾਂਦ ਮਾਂਦ ਚੱਲੇਆ ਅੱਜ ਕੱਲ੍ਹ ਕੋਲਡ ਡਰਿੰਕ ਯੇ ਵੋ। ਸਾਰਾ ਕੁਛ ਅੰਦਰ ਜਾ ਕੇ ਬੱਚੇਆਂ ਨੂੰ ਖ਼ਰਾਬ ਕਰਦਾ ਫੇਰ ਏਹਨਾਂ ਨੂੰ ਆਦਤ ਲੱਗ ਜਾਂਦੀ ਭੈਣ ਜੀ ਹੁਣ ਤੇ ਜਿਵੇਂ ਛੁੱ ਛੁਟੀਆਂ ਨੇ ਨਾ ਥੋੜਾ ਬੱਚੇ ਕੰਟਰੋਲ ਇੱਚ ਨਈ ਰੇਂਦੇ ਹੈਗੇ, ਅਪਣਾ ਕੂਲੇ ਜਾਣ ਏਹ ਤੇ ਏਹਨਾਂ ਦਾ ਰੋਟੀਨ ਵੀ ਬਣੇਆ ਰੇਂਦਾ ਏ।
ਹੁਣ ਤਾਂ ਚਲੋ ਸਕੂਲ ਤਾਂ ਸਈ ਰੇਹੰਦੇ ਸਗੋਂ ਕੂਲ ਜਾਂਦੇ ਨਾ ਬੱਚੇ, ਸਾਡਾ ਰੂਟੀਨ ਵੀ ਬਣੇਆ ਰੇਂਦਾ ਏ ਸਵੇਰੇ ਟਾਈਮ ਨਾਲ ਭੇਜ ਕੇ, ਟਾਈਮ ਨਾਲ ਅਸੀਂ ਵੀ ਕੰਮ ਤੋਂ ਫ੍ਰੀ ਹੋ ਜਾਂਣੇ ਆਂ ਹੁਣ ਏਹ ਕਾਰ ਹੈਗੇ ਨੇ ਸਾਡਾ ਅਪਣਾ ਸ਼ਡਿਊਲ ਖਰਾਬ ਹੋਏਆ ਦੈ, ਕਿਉਂਕਿ ਓਸ ਸਾਬ ਦਾ ਕਾਮ ਨੀ ਹੋ ਪਾ
ਏਹ ਭੈਣ ਜੀ
ਸਾਡਾ ਵੀ ਤੁਸੀਂ ਨੀ ਉਹ
ਤੇ ਹੋਰ ਭੈਣ ਜੀ, ਮੈਂ ਤੁਹਾਨੂੰ ਕੀ ਦੱਸਾਂ ਬ ਚੇ ਜੋ ਹੱਲਾ ਪਾਂਦੇ ਨੇ, ਜੋ ਤੰਗ ਕਰਦੇ ਨੇ ਰਾਤੀ ਮੇਰੀ ਨਨਾਨ ਦਾ ਵੀ ਮੁੰਡਾ ਆਏਆ ਛੋ ਟਾ ਤੇ ਇੱਕ ਮੇਰਾ ਮੁੰਡਾ ਏਹ ਦੋਨੋ ਈ ਮੈਂ ਕੈਨੀ ਆ ਆਫ਼ਤ ਨੇ ਆਫ਼ਤ। ਏਹ ਦੋ ਮੁੰਡੇਆਂ ਨੇ ਅਲੇ ਦੋ ਈ ਬੱਚੇ ਨੇ ਵੇਖ ਲੋ ਕਾਰ ਇੱਚ, ਮਿਲ ਜੋ ਆਫ਼ਤ ਪਾਣੀ ਏ ਮੈਂ ਦੱਸਣੀ ਆ ਲਿਪਸਟਿਕਾਂ ਲੈ-ਲੈ ਕੇ ਤੇ ਅਪਣੇ ਮੂੰਹ ਤੇ ਲਾਣ ਲੱਗੇ ਨੇ। ਪਤਾ ਤਾਂ ਹੈ ਨਹੀਂ ਕੀ ਏ ਕੀ ਨੀ। ਤੇ ਕਲਰ ਦੱਸਦੇ ਪਏ ਨੇ ਉਹਨੂੰ, ਮੈਂ ਕੇਆ ਏ ਕੀ ਏ? ਕੈਂਦੇ ਨੇ ਕਲਰ ਏ ਕਲਰ, ਬੂਆ ਕਲਰ, ਮਾਮੀ ਕੈਂ ਮੈਨੂੰ ਭੂਆ ਨੀ, ਮਾਮੀ ਕਲਰ, ਮੈਂ ਕੇਆ ਲੈ ਕਲਰ ਨੀ ਹੈਗਾ, ਮੈਂ ਕਿ ਏਹਨੂੰ ਜੇਹੜਾ ਮੂੰਹ ਤੇ ਲਾ ਲਿੱਤਾ ਈ ਅਨੁਮਾਨ ਬਣੇਆ ਫਿਰਨਾ ਏ।
ਹਾਂ ਸਈ ਗੱਲ।
ਕੇ ਮੇਰੀ ਨਵੀਂ ਲਿਪਚਿਕ ਲੋਰੀਅਲ ਦੀ ਲਿਆਈ ਕਉ ਨੀ ਮੈਂ ਛੇ ਸੌ ਰੁਪਏ ਦੀ ਲਿਪਸਚਿਕ ਮੇਰੀ ਤੇ ਨਾਸ ਕੀਤੀ ਹੋਈ ਏ ਤੁਸੀਂ।
ਓਹੀ ਨਾ ਬੱਚੇਆਂ ਨੂੰ ਥੋੜ੍ਹੇ ਨਾ ਪਤਾ ਏ ਬੀ ਏਹ ਛੇ ਸੌ ਦੀ ਏ ਹਜ਼ਾਰ ਦੀ, ਉਹਨਾਂ ਲਈ ਤਾਂ ਉਹ ਚੀਜ਼ ਐ ਇੱਕ ਨੋਰਮਲ, ਭਾਵੇਂ ਤੁਸੀਂ ਲਾਖ ਰਪਏ ਦੀ ਚੀਜ਼ ਰੱਖ ਦ
ਚੀਕੇ ਉਹਨੂੰ ਕਲਰ ਦੱਸਦੇ ਪਏ ਨੇ, ਜੋ ਮੈਨੂੰ ਹਾਸਾ ਆਏਆ। ਮੈਂ ਮ ਵੀਡੀਓ ਬਣਾਈ ਸਗੋਂ ਭੇਜਾਂਗੀ ਭੈਣ ਜੀ ਤੁਹਾਨੂੰ, ਵੀਡੀਓ ਬਣਾਏ ਮੈਂ ਭੇਜਾਂਗੀ ਭੈਣ ਜੀ ਤੁਹਾਨੂੰ, ਨਨਾਨ ਆਪਣੀ ਨੂੰ ਬੁਲਾਏਆ ਦੂ ਜੇ ਕਮਰੇ ਚ ਸੀ, ਮੈਂ ਕੇਆ ਵੇਖ ਏਹਨਾਂ ਨੂੰ ਆ ਕੇ। ਹਾਸਾ ਵੀ ਆਏ, ਤੇ ਗੁ ਸਾ ਵੀ ਚੜੇ, ਹੁਣ ਡਾਂਟ ਵੀ ਨੀ ਸਕਦੇ ਵੇਖੋ ਜੀ ਬੱਚੇ ਹੈਗੇ ਨੇ ਨਿੱ ਕੇ ਨਿੱਕੇ ਨਿਆਣੇ ਨੇ, ਹੈਂ ਭੋਲੇ ਵੀ ਲੱਗਣ ਨਾਲ।
ਕੀ ਕੇਹਣਾ, ਆ ਸਈ ਗੱਲ ਐ, ਹਸੀ ਵੀ ਆਂਦੀ ਏ ਤੇ ਕੰਮ ਹੀ ਏਹੋ ਜੇਆ
ਤੇ ਹੋਰ, ਹੋਰ ਰਾਤੀ ਦ ਤੇ ਹੋਰ, ਰਾਤੀ ਦੋ-ਦੋ ਵਜੇ ਤੱਕ ਸੌਦੇ ਨੀ, ਫੇਰ ਡਰ ਲੱਗੇਆ ਰੈਹਦਾ, ਕਿੱਥੋਂ ਬੈੱਡ ਤੋਂ ਹੀ ਨਾ ਡਿੱਗ ਜਾਣ, ਕਿੱਥੇ ਕੋਈ ਚੋਟ-ਚੂਟ ਹੀ ਨਾ ਖਾ ਲੈਣ।
ਨਹੀਂ-ਨਹੀਂ ਸਹੀ ਗੱਲ ਐ ਤੁਹਾਡੀ, ਧਿਆਨ ਤਾਂ ਰੱਖਣਾ ਪੈਂਦਾ ਹੁਣ ਦੇਖੋ ਓ ਗੱਲ ਹੋਰ ਐ, ਚਲੋ ਘਰ ਗੱਲ ਹੋਰ ਬੇਗਾਨੇ ਜਗ੍ਹਾ ਤੇ ਆ ਜਾਣ, ਫੇਰ ਜ਼ਿਆਦਾ ਧਿਆਨ ਰੱਖਣਾ ਪੈਂਦਾ। ਬੇਗਾਨੀ ਅਮਾਨਤ ਐ, ਕੈਹ ਲੋ। ਤੇ ਗੱਲਾਂ ਹੋ ਜਾਂਦੀਆਂ, ਕਿ ਹਾਂ ਨਾਨਕਿਆਂ ਨੇ ਧਿਆਨ ਨੀ ਰੱਖੇਆਂ। ਨਾਨਕਿਆਂ ਨੇ ਧਿਆਨ ਨੀ ਰੱਖਿਆਂ, ਬਸ ਫੇਰ ਸੁਣਨਾ ਪੈ ਜਾਂਦਾ ਐ। ਆਹ, ਓ ਜ਼ਿਆਦਾ ਧਿਆਨ ਰੱਖਣਾ ਪੈਂਦਾ, ਹਾਂ ਨਈ-ਨਈ ਸਹੀ ਕਿਹਾ।
ਹਾਂਜੀ, ਆਹ ਤਾਂ ਹੈ, ਹੀ ਸਗੋਂ ਭੈਣਜੀ ਮੈਂ ਕੈਨੀ ਆ, ਮੈਨੂੰ ਪਿਛੋਂ ਪਤਾ ਵੀ ਲੱਗੇਆ ਐ, ਮਹੱਲੇ ਚੋਂ ਕੋਈ ਜਨਾਨੀ ਦੱਸ ਦੀ ਸੀ, ਸਵੇਰੇ ਗੁਰਦੁਆਰੇ ਜਾਈਦਾ ਨਾ ਅਸੀ, ਤੇ ਕੈਹਦੀ ਸੀ, ਬਈ ਤੁਹਾਡੇ ਮੁੰਡੇ ਦੀ ਤਬੀਅਤ ਥੋੜ੍ਹੀ ਖਰਾਬਂ ਵੀ ਮੈਂ ਪੁੱਛਿਆ, ਮੈਂ ਕਿਹਾ ਭੈਣ ਜੀ ਆ ਨੀ ਰਹੀ, ਵਿਚ ਗੁਰਦੁਆਰੇ ਤੇ ਮੈਂ ਕਿਹਾ ਪੁੱਛਾਂ, ਮੁੰਡੇ ਨੂੰ ਕੀ ਹੋਐ ਨਾਲੇ ਭੈਣ ਜੀ, ਓਹਨੂੰ ਕਿਆ ਕਰੋ, ਪਾਣੀ ਜਿੰਨਾ ਹੋ ਸਕੇ ਜ਼ਿਆਦਾ ਪੀਆ ਕਰੇ। ਏਨੂੰ ਨਾ, ਆਪਣੀ ਅੱਜਕੱਲ੍ਹ ਬੱਚੇਆਂ ਦੀ ਵੋਟਰ ਬੋਟਲ ਨੀ ਚੱਲੀ ਹੈਗੀ, ਦੋ ਲੀਟਰ ਦੀ ਲਿਆਦੋ ਵੱਡੀ।
ਹਾਂਜੀ-ਹਾਂਜੀ, ਟੰਬਲਰ ਜੇੜਾ, ਜੀਹਨੂੰ ਟੰਬਲਰ ਕਹਿੰਦੇ ਆ।
ਹਾਂਜੀ ਤੇ ਹਾਂਜੀ-ਹਾਂਜੀ। ਏਦਾ ਆਪਣਾ ਏਹਦੇ ਸਰਾਂਦੇ ਈ ਰੱਖ ਦੋ, ਘਰ ਤੁਸੀਂ ਮੈਂ ਕੈਂਨੀ ਆ, ਤਾਜਾ ਪਾਣੀ ਦੀ ਭਰ ਕੇ, ਠੰਡਾ ਤਾਂ ਦੇਣਾ ਨੀ, ਵੇਖੋ ਗਲਾ ਫੜਿਆ ਜਾਂਦਾ ਫੇਰ।
ਹਾਂ, ਨਈ-ਨਈ ਠੰਡਾ ਨੀ, ਤਾਜ਼ਾ ਜਹਾ ਭਰ ਦੇਣਾ। ਥੋੜਾ ਮਿਕਸ ਜਾ ਕਰ ਦੋ, ਗਰਮੀ ਐ ਨਾ ਫ਼ਿਰ ਬੱਚੇ ਬਿ ਕੂਲ ਵੀ ਦੂਜਾ ਪੀਂਦੇ ਨੀ, ਤੇ ਜਾਂ ਤਾਂ
ਤੇ ਥੋੜ੍ਹਾ ਬ ਥੋੜ੍ਹਾ ਬੋਤ ਤਾਂ ਮਿਕਸ ਕਰ ਦੋ ਹਾਂਜੀ। ਹਾਂਜੀ, ਚਾਹੇ ਗਲੂਕੋਨ ਡੀ ਲਿਆਦੋ। ਤੇ ਹੋਰ ਪਾਣੀ ਦੀ ਕਮੀ ਹੋ ਗਈ ਨਾ, ਅੰਦਰ ਫੇਰ ਦਿੱਕਤ ਬੜੀ ਹੋ ਜਾਂਦੀ ਐ। ਮੈਂ ਦੱਸਦੀ ਆ, ਪਾਣੀ ਦੇ ਤਾਂ ਫੈਦੇ ਹੀ ਬੜੇ ਨੇ ਭੈਣ ਜੀ, ਮੈ ਆ ਪਾਣੀ ਤਾਂ ਸਾਨੂੰ ਵੀ ਦੋ ਤੋਂ ਤਿੰਨ ਲੀਟਰ ਪੀਣਾ ਹੀ ਚਾਹੀਦਾ ਆ, ਤੁਹਾਨੂੰ ਪਤਾ ਹੀ ਆ, ਆਪਣੀ ਤਾਂ ਆਪਣਾ ਤਾਂ ਸੱਤਰ ਪਰਸੈਂਟ
ਓਹੀ ਕੈਹਦੀ ਆ ਨਾ, ਆ ਪੀਣਾ ਤਾਂ ਚਾਹੀਦਾ, ਬਟ ਪੀ ਨੀ ਹੁੰਦਾ ਨਾ ਭੈਣ ਜੀ, ਪਾਣੀ ਨੀ ਪੀ ਹੁੰਦਾ ਆ, ਪਤਾ ਨੀ ਕੀ ਬੱਸ ਸਾਰਾ ਦਿਨ ਏਦਾਂ ਹੀ ਨਿਕਲ ਜਾਂਦਾ ਕੰਮ ਕਾਰਾਂ ਚ। ਆਪਣੇ ਵੱਲ ਧਿਆਨ ਨੀ ਦਿੱਤਾ ਜਾਂਦਾ।
ਤੇ ਹੋਰ ਭੈਣ ਜੀ ਐਹ ਤਾਂ ਹੈ ਹੀ, ਮੈਂ ਤੁਹਾਨੂੰ ਕੈਹਦੀ ਆ, ਸੱਤਰ ਪਰਸੈਂਟ ਆਪਣਾ ਸਰੀਰ ਤਾਂ ਪਾਣੀ ਨਾਲ ਹੀ ਬਣਿਆ ਹੁੰਦਾ ਆ, ਪਾਣੀ ਦੇ ਫ਼ਾਦੇ ਵੀ ਇੰਨੇ ਨੇ, ਸਗੋਂ ਗੰਦਗੀ ਕੱਢੇਗਾ, ਸਰੀਰ ਵਿੱਚੋਂ ਸਾਰੀ। ਤੇ ਆਪਣਾ ਮੂੰਹ ਵਗੈਰਾ ਵੀਂ ਕਲੀਅਰ ਰਹੇਗੀ, ਨਾਲੇ ਸਕਿਨ ਕਲੀਅਰ ਰਹੇਗੀ ਹੈਂ। ਤੇ ਆਪਣਾ ਕਬਜ਼ ਵਗੈਰਾ ਨੀ ਹੋਏਗੀ, ਜੀਹਨੂੰ ਕਬਜ਼ ਦੀ ਦਿੱਕਤ ਐ।
ਲਸ ਵਗੈਰਾ ਵੀ ਬੱਡੇ ਹੋ ਗਏ ਨੇ, ਓ ਵੀ ਇਸ ਕਰਕੇ ਓਦੀ ਵਜ੍ਹਾ ਪਾਣੀ ਹੋ ਸਕਦਾ, ਫੇਰ ਮੈਨੂੰ ਲੱਗਦਾ ਹਨਾ। ਸਿੰਪਲ ਸੀ। ਕਿਉਂਕਿ ਵੈਸੇ ਤਾਂ ਕੋਈ ਦਿੱਕਤ ਨਹੀਂ ਸੀ, ਪਰ ਨਾ ਹੁਣ ਹਾਂ ਯ ਤਾਂ ਮੈਨੂੰ ਲੱਗਦਾ, ਸ਼ਾਇਦ ਮੈਂਗੋ ਦਾ ਸੀਜਨ ਏ ਮੈਂਗੋ ਵੀ ਬ ਬੜੇ ਖਾ ਲੈਣੇ ਨੇ, ਅੰਬ ਬੜੇ ਖਾ ਬੈਠੇ ਆ ਅਸੀਂ, ਹੁਣ ਅੰਬ ਆ ਜਾਣ ਅੰਬ ਵੇਖ ਕੇ ਹਾਂ, ਬਸ ਓ ਮੈਂਗੋ ਸ਼ੇਕ ਪੀ ਲੋ, ਕੱਟ ਕੇ ਅੰਬ ਖਾ ਲੋ, ਬੱਚਿਆਂ ਨੂੰ ਦਈ ਦਾ ਨਾਲ ਆਪ ਵੀ ਖਾ ਲਈਦਾ, ਤੁਹਾਨੂੰ ਪਤਾ ਫੇਰ ਮਤਲਬ ਮੈਂਗੋ ਅੰਬ ਵੇਖ ਕੇ ਤਾਂ ਮਨ ਹੀ ਲਲਚਾ ਜਾਂਦਾ ਬਸ ਖਾ ਲਈਏ।
ਤੇ ਨਾਲੇ ਆਪਣਾ ਦੋ ਤਿੰਨ ਮਹੀਨੇ ਹੀ ਆਉਣੇ ਨੇ ਗਰਮੀਆਂ 'ਚ ਅੰਬ ਫਿਰ ਆਉਣੇ ਕਿੱਥੇ ਨੇ ਬੰਦਾ ਵੇਖ ਕੇ ਤੇ ਖੁਸ਼ ਹੋ ਜਾਂਦਾ ਹੈ ਇਹ ਤਾਂ ਹੈ ਹੀ
ਸਹੀ ਗੱਲ ਹੈ ਫੇਰ ਉਹ ਖਾਣ ਤੇ ਸਵਾਦ ਹੀ ਯਾਰ ਮਿੱਠੇ ਹੀ ਇੰਨੇ ਆਉਂਦੇ ਨੇ ਫਿਰ ਆਪਣੇ ਆਪ ਮਨ ਕਰਦਾ ਕਿ ਅੰਬ ਕੋਈ ਚੀਜ਼ ਨਾ ਸਮਝ ਆਏ ਤੇ ਚਲੋ ਅੰਬ ਖਾ ਲੋ। ਜਾਂ ਤਾਂ ਅੰਬੀਆਂ ਦਾ ਬੱਚੇ ਕਹਿੰਦੇ ਨੇ ਉਹ ਬਣਾ ਦੋ ਤੁਸੀਂ ਉਹ ਬਣਾਉਂਦੇ ਹੋ ਅੰਬੀਆਂ ਦਾ ਬਣਦਾ ਨਾ।
ਓ ਚਟਨੀ ਜਿਹੀ ਵੀ ਬਣਦੀ ਆਪਣੀ ਉਹਵੀ ਬਣਦਾ ਆਮ ਪਾਪੜ ਵੀ ਬਣਦਾ।
ਹਾਂਜੀ ਹਾਂਜੀ
ਸਗੋਂ ਏਹ ਪਿੱਛੇ ਮਾਸੀ ਬਣਾ ਕੇ ਗਈ ਮੇਰੇ ਘਰ ਇਨਾ ਸਵਾਦ ਆਮ ਪਾਪੜ
ਤੁਸੀਂ ਮਲਾਂਜੀ ਕਦੀ ਬਣਾਈ ਮਲਾਂਜੀ ਸੁਣਿਆ ਹੈ। ਮਲਾਂਜੀ ਹੁੰਦੀ ਏ ਪਤਾ ਕਿੱਦਾਂ ਬਣਦੀ ਏ ਤੁਸੀਂ ਅੰਬੀਆਂ ਲਿਆਓ ਮੈਂ ਤੁਹਾਨੂੰ ਦੱਸ ਦੀਆਂ ਕੱਚੀਆਂ ਅੰਬੀਆਂ ਹੁੰਦੀਆਂ ਨਾ ਉਹਨੂੰ ਲਿਆ ਕੇ ਚੰਗੀ ਤਰ੍ਹਾਂ ਧੋ ਕੇ ਕੁੱਕਰ 'ਚ ਥੋੜਾ ਪਾਣੀ ਪਾ ਕੇ ਤੇ ਉਹਨਾਂ ਨੂੰ ਇੱਕ ਸੀਟੀ ਮਰਵਾ ਲੋ ਦੋ ਸੀਟੀ ਬੜੀਆਂ ਪੜੀਆਂ ਫੇਰ ਉਸ ਤੋਂ ਬਾਅਦ ਉਹਨੂੰ ਕੱਢ ਕੇ ਠੰਡੀ ਹੋ ਜਾਣ ਨਾ ਫਿਰ ਉਹਦਾ ਸਾਰਾ ਗੁੱਦਾ ਨਿਕਾਲ ਲਓ। ਗੁੱਦਾ ਨਿਕਾਲ ਕੇ ਗਿੱਟਕਾਂ ਸਾਈਡ ਤੇ ਰੱਖ ਦੋ ਬਾਅਦ 'ਚੋਂ ਗਿੱਟਕਾ ਵੀ ਤੁਹਾਨੂੰ ਦੱਸਾਂਗੀ ਕੀ ਕਰਨਾ ਉਹਦਾ ਗੁੱਦਾ ਨਿਕਾਲ ਲਿਆ ਇੱਕ ਪਾਸੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਲੋ ਜਾਂ ਮਿਕਸੀ 'ਚ ਇੱਕ ਚੱਕਰ ਲਵਾ ਲੋ। ਨਹੀਂ ਤੇ ਵੈਸੇ ਮੈਸ਼ ਕਰਨ ਨਾਲ ਹੋ ਜਾਂਦਾ ਕੰਪਲੀਟ ਤੇ ਇੱਕ ਸਾਈਡ ਤੇ ਨਾ ਤੁਸੀਂ ਖੰਡ ਘੋਲ ਲਓ। ਖੰਡ ਨੂੰ ਘੋਲ ਲਓ। ਮਤਲਬ ਗਰਮ ਕਰਕੇ ਨਾ ਤੇ ਮਤਲਬ ਇਹ ਚਾਸ਼ਨੀ ਨੀ ਬਣਾਉਣੀ ਸਿਰਫ ਖੰਡ ਘੋਲਣੀ ਏ ਕਹਿ ਲੋ ਤੁਸੀਂ ਹਨਾ ਥੋੜਾ ਮਿੱਠਾ ਜਿਹਾ ਘੋਲ ਲਓ ਤੇ ਤੁਸੀਂ ਪਤਾ ਹੀ ਕਰੋ ਫੇਰ ਥੋੜ੍ਹਾ ਜਿਹਾ ਜੀਰਾ ਲਓ ਜੀਰੇ ਨੂੰ ਤਵੇ ਤੇ ਭੁੰਨੋ ਫੇਰ ਉਹਨੂੰ ਪੀਸ ਕੇ ਨਾ ਇਹਦੇ ਵਿੱਚ ਪਾਓ ਜੀਰਾ, ਕਾਲਾ ਨਮਕ ਤੇ ਉਹ ਪਾਣਾ ਵੀ ਕੀ ਕਹਿੰਦੇ ਨੇ ਅਹ ਤੁਹਾਡੇ ਕੋਲ ਉਹ ਹੈਗਾ ਸੁੱਕਾ ਪੁਦੀਨਾ ਉਹ ਉਹ ਥੋੜਾ ਕਰਸ਼ ਕਰਕੇ ਪਾ ਦੋ ਤੇ ਥੋੜੀ ਕਾਲੀ ਮਿਰਚ ਪਾ ਦੋ ਥੋੜੀ ਲਾਲ ਮਿਰਚ ਪਾ ਦੋ ਤੇ ਇਹ ਜਿਹੜਾ ਤੁਸੀਂ ਗੁੱਦਾ ਬਣਾਇਆ ਸੀ। ਤੇ ਉਸ ਪਾਣੀ 'ਚ ਪਾ ਕੇ ਸਾਰਾ ਕੁੱਛ ਅੱਛੀ ਤਰ੍ਹਾਂ ਮਿਕਸ ਕਰ ਲੋ। ਜੇ ਧਨੀਆ ਹੈਗਾ ਥੋੜਾ ਜਿਹਾ ਧਨੀਆ ਵੀ ਪਾਲੋ ਤੇ ਭੈਣਜੀ ਤੁਸੀਂ ਉਹਨੂੰ ਵਿੱਚ ਉਹ ਗਿਟਕਾਂ ਜਿਹੜੀਆਂ ਤੁਸੀਂ ਕੀਤੀਆਂ ਸੀ ਨਾ ਸਾਰਾ ਉਹ ਵੀ ਵਿੱਚ ਪਾ ਦੋ ਬੱਚਿਆਂ ਨੂੰ ਤੁਸੀਂ ਦੋ ਏਹ ਮਤਲਬ ਵਧੀਆ ਚੀਜ਼ ਹੈ ਬਹੁਤ ਸਾਡੇ ਬੱਚੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜਦੋਂ ਵੇਖੋ ਮੰਮਾ ਉਹੀ ਬਣਾਓ ਮੰਮ ਮੰਮਾ ਉਹੀ ਬਣਾਓ ਪਰ ਤੁਸੀਂ ਮੰਨਾ ਏਹ ਤਾਂ ਬੜੀ ਵਧੀਆ ਦੇਖੋ ਉੱਦਾਂ ਤਾਂ ਅੰਬ ਅੰਬੀਆਂ ਗਰਮ ਹੁੰਦੀਆਂ ਨੇ ਕਿ ਜਦੋਂ ਅਸੀਂ ਐਦਾਂ ਬਣਾ ਕੇ ਉਹਨੂੰ ਯੂਜ਼ ਕਰਦੇ ਹਾਂ ਨਾ ਉਹ ਠੰਡਾ ਹੁੰਦਾ। ਠੰਡਾ ਬਿਲਕੁਲ ਚੀਲਡ ਕਰਕੇ ਬੱਚਿਆਂ ਨੂੰ ਦਿਓ ਤੁਸੀਂ
ਸਗੋਂ ਭੈਣ ਜੀ ਇਹ ਤੇ ਹੈ ਹੀ ਬਾਹਰ ਬਾਹਰ ਦਾ ਗੰਦ ਮੰੰਦ ਖਾਣ ਤੋਂ ਤਾਂ ਵਧੀਆ ਬੰਦਾ ਘਰ ਹੀ ਬਣਾ ਲੈਂਦਾ ਏਹ ਚੀਜ਼ ਤਾਂ ਤੁਸੀਂ ਬੜੀ ਵਧੀਆ ਦੱਸੀ ਹੈ।
ਹਾਂ ਨਹੀਂ ਤੁਸੀਂ ਬਣਾ ਕੇ ਦੇਖਣਾ ਟਰਾਈ ਕਰਨਾ ਇੱਕ ਵਾਰੀ
ਹਾਂਜੀ ਨਾ ਵੀ ਸਮਝ ਆਇਆ ਮੈਨੂੰ ਮੈਂ ਇੱਕ ਵਾਰੀ ਫੋਨ ਕਰ ਲਾਂਗੀ ਤੁਹਾਨੂੰ ਹੈਨਾ ਬੰਦਾ ਪੁਛ
ਹਾਂ ਇੱਕ ਵਾਰੀ ਮੈਨੂੰ ਫੋਨ ਹਾਂ ਨਹੀਂ ਨਹੀਂ ਠੀਕ ਹੈ ਤੁਸੀਂ ਜਦੋਂ ਬਣਾਉਣਾ ਹੋਏ। ਹੈਨਾ ਲੈ ਕੇ ਆਣਾ ਤੁਸੀਂ ਅੰਬੀਆਂ ਕਿ ਕਿੱਲੋ ਕੁ ਲੈ ਆਓ। ਅੰਬੀਆਂ ਦੋ ਵਾਰ ਤੁਹਾਡੇ ਦੋ ਕਿੰਨੇ ਬਚ ਜਾਣੇ ਥੋਣੇੇ ਜੇਹੇ ਤੁਸੀਂ ਮੈਂਬਰ ਹੈਗੇ ਹੋ ਦੋ ਵਾਰੀ ਤੁਹਾਡੀ ਬਣ ਜਾਣੀ ਏ ਤੁਸੀਂ ਲਿਆਓ।
ਇਹ ਤੇ ਹੈ ਹੀ ਸਗੋਂ ਭੈਣ ਜੀ ਬੜੀ ਵਧੀਆ ਗੱਲ ਦੱਸੀ ਸਗੋਂ ਤੁਸੀਂ ਹੁਣ ਮੈਂ ਆਪਣਾ ਕੱਲ ਪਰਸੋਂ ਹੀ ਲਿਆਵਾਂਗੀ ਨਾ ਫ਼ੋਨ ਕਰਾਂਗੀ ਫੇਰ ਤੁਹਾਨੂੰ।
ਹਾਂ ਮੈਨੂੰ ਫੋਨ ਕਰ ਦੇਨਾ ਮੈਂ ਤੁਹਾਨੂੰ ਸਾ ਦੱਸ ਦਾਂਗੀ ਕਿੱਦਾ ਬਣਾਣੀ ਏ। ਬੌਤ ਵਧੀਆ ਬੱਚੇ ਤੁਹਾਡੇ ਦੇਖ ਨਾ ਖੁਸ਼ ਹੋ ਕੇ ਖਾਣਗੇ। ਸਾਡੇ ਵੀ ਹਰ ਟਾਈਮ ਮੰਮਾ ਉਹੀ ਬਣਾਓ ਓਹੀ ਬਣਾਓ ਹੋਰ ਕੁਛ ਪਸੰਦ ਹੀ ਨੀ ਆਉਂਦਾ। ਤੇ ਮੈਂ ਫਿਰ ਬਣਾ ਦਿੰਦੀ ਹੁੰਦੀ ਹਾਂ ਬੱਚੇ ਅਸੀਂ ਆਪ ਮੈਨੂੰ ਆਪ ਬਹੁਤ ਟੇਸਟੀ ਲੱਗਦੀ ਏ। ਕੁਛ ਨੀ ਸਮਝ ਆਦਾ ਰੋਟੀ ਪਰੋਂਂਠੀ ਬਣਾਓ ਨਾਲ ਬੱਚਿਆਂ ਨੂੰ ਦੋ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ।
ਇਹ ਤਾਂ ਹੈ ਜੀ ਭੈਣ ਜੀ ਅਗਰ ਨਾ ਬੱਚਿਆਂ ਨੇ ਸਬਜ਼ੀ ਖਾਣੀ ਹੋਈ ਚੱਲ ਆਪਣਾ ਪਰੋਂਠੀ ਨਾਲ ਹੀ ਖਾ ਲੈਂਦੇ ਨੇ।
ਮੈਂ ਤੁਹਾਨੂੰ ਇਹੀ ਕਹਿੰਦੀ ਸਬਜ਼ੀਆਂ ਦੇਖੋ ਸਬਜ਼ੀਆਂ ਤਾਂ ਬਹੁਤ ਹੈਗੀਆਂ ਪਰ ਗਰਮੀ ਕਰ ਕੇ ਕੁੱਛ ਖਾਣ ਤੇ ਦਿਲ ਨੀ ਕਰਦਾ। ਭੈਣ ਜੀ ਤੁਸੀਂ ਅੱਜ ਕੀ ਬਣਾਇਆ ਹੋ ਗੇਏ ਵੇਲੇ ਲੰਚ ਵਗੈਰਾ ਬਣਾ ਲਿਆ ਤੁਸੀਂ।
ਹਾਂਜੀ ਭੈਣ ਜੀ ਬਸ ਹੁਣ ਏ ਆਲੂ ਦੀ ਸਬਜ਼ੀ ਬਣਾਈ ਸੀ ਆਪਣਾ ਤਰੀ ਵਾਲੇ ਆਲੂ ਬਣਾਏ ਸੀ ਬ ਚਿਆਂ ਨੂੰ ਪਸੰਦ ਹੀ ਬੜੇ ਨੇ।
ਹਾਂ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਸਾਡੇ ਬੱਚੇ ਵੀ ਇਹੀ ਕਹਿੰਦੇ ਨੇ ਬਈ ਮੰਮਾ ਆਲੂ ਬਣਾਓ ਤਰੀ ਵਾਲੇ ਨਾਲ ਪੂੜੀਆ ਤਲਵਾ ਲੈਣਗੇ ਪੂੜੀ ਬਣਾ ਦਈ ਦੀ ਏ ਬੱਚਿਆਂ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ। ਚਲੋ ਚੰਗਾ ਭੈਣ ਜੀ ਮੈਂ ਤੁਹਾਨੂੰ ਕਰਾਂਗੀ ਫੇਰ ਫੋਨ ਹੈ।